ਐ ਲੋ
ਹੈਲੋ
ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੈਲੋ
ਸਤਿ ਸ੍ਰੀ ਅਕਾਲ ਜੀ ਹੈਲੋ
ਕਿੱਦਾਂ ਹੈਲੋ
ਠੀਕ ਆ ਗੀ
ਹੋਰ ਦੱਸੋ
ਠੀਕ ਆ ਜੀ ਹੋਰ ਤੁਸੀਂ ਕਿਵੇਂ ਓ ਠੀਕ ਆ ਜੀ
ਵਧੀਆ ਤੁਸੀਂ ਦੱਸੋ ਹਾਂਜੀ ਵਧੀਆ ਤੁਸੀਂ ਦੱਸੋ ਹੋਰ ਕੀ ਆਂਦੇ ਸੀ
ਬਸ ਕੁਛ ਨੀ ਕਰਦੇ ਸੀ ਦੁਪਹਿਰੇ ਪਏ ਸੀਗੇ ਜੀ
ਅੱਛਾ ਹੋਰ ਦੱਸ ਦੱਸੋ ਹਾਂਜੀ ਹਾਂਜੀ ਵਧੀ
ਹਾਂਜੀ ਖਾ ਲਿਆ ਸੀ
ਅੱਛਾ ਹੋਰ ਦੱਸੋ ਘਰ ਪਰਿਵਾਰ ਕਿੱਦਾਂ ਐ ਅ ਘਰ ਪਰਿਵਾਰ ਦੱਸੋ ਸ
ਠੀਕ ਆ ਜੀ ਠੀਕ ਨੇ ਸਾਰੇ।
ਹਾਂਜੀ ਹਾਂਜੀ ਖਾ ਲੇਆ। ਹੋਰ ਦੱਸੋ ਸਾ
ਅਸੀਂ ਤਾਂ ਮਤਲਬ ਅਸੀਂ ਅਸੀਂ ਤਾਂ ਦ ਮਤਲਬ ਕਾਲੇ ਚਣੇ ਬਣਾਏ ਸੀਗੇ। ਹੁਣ ਤਾਂ ਬਸ ਆਠਣ ਦੀ ਤਿਆਰੀ ਆ। ਫੇਰ ਬਣਾਵਾਂਗੇ ਦੁਬਾਰਾ ਦੇਖਦੇ ਆਂ ਕੀ ਬਣਾਵਾਂਗੇ, ਸ਼ਾਇਦ ਅੱਜ ਤੇ ਬੈਂਗਣ ਈ ਬਣਾਵਾਂਗੇ ਅਸੀ। ਹੋਰ ਤੁਸੀਂ ਦੱਸੋ ਸੇਹਤ ਕਿੱਦਾਂ ਰਹਿੰਦੀ ਆ।
ਠੀਕ ਹੈ ਜ
ਅੱਛਾ ਹੋਰ ਦੱਸੋ।
ਵਧੀਆ ਠੀਕ ਠਾਕ ਆ ਜੀ
ਗਰਮੀ ਬਹੁਤ ਚੱਲਦੀ ਹਾਲੇ ਤਾਂ।
ਹਾਂਜੀ ਗਰਮੀ ਵਾਲੀ ਹੈਗੀ।
ਹਾਂਜੀ ਹਾ
ਉਥੇ ਪਿੰਡ ਵੀ ਵਾਲੀ ਗਰਮੀ ਹੈ।
ਸਾਰੇ ਕਿੱਤੇ ਹੀ ਹੈ ਸਾਰੇ ਪੰਜਾਬ ਹੀ ਆ ਹਾਂਜੀ ਸਾਰੇ ਪੰਜਾਬ 'ਚ ਹੀ ਆ ਸਾਰੇ ਕਿਤੇ ਈ ਐ, ਸਾਰੀ ਓਨੀ ਗਰਮੀ ਆ ਕੁਛ ਨੀ ਹੁੰਦਾ ਹੂਗਾ।
ਨੀ ਨੀ
ਮੀਂਹ ਪੈ ਕੇ ਏਦੂ ਵੀ ਬਾ ਮੀਹ ਪੈ ਕੇ ਤਾਂ ਥੋਨੂੰ ਪਤਾ ਈ ਏ ਏਦੂ ਵੀ ਵੱਧ ਗਰਮੀ ਹੋ ਜਾਂਦੀ।
ਹਮ ਮੀਂਹ ਚੜ ਕੇ
ਹੋਰ ਕੇ ਨਾ ਹਾਂਜੀ। ਬੱਦਲ ਤਾਂ ਏਹ ਹੁੰਦਾ- ਹੁੰਦਾ ਕਿ ਅੱਜ ਆਊਗਾ। ਪਰ ਆਉਂਦਾ- ਆਉਂਦਾ ਤਾਂ ਹੈ ਨੀਗਾ। ਬਸ ਏਦਾਂ ਹੀ ਰੋਜ਼ ਏਦਾਂ ਹੋਈ ਜਾਂਦੈ। ਏਦੋਂ ਈ ਵਧੀ ਜਾਂਦੀ ਐ ਗਰਮੀ ਹਮ ਥੋੜਾ ਜੇਹਾ ਏਦਾਂ ਵੀ ਨੀ ਹਵਾ ਵੀ ਨੀ ਥੋੜੀ ਜੀ ਚੱਲਦੀ।
ਹਾਂਜੀ
ਬਾਰ ਜਾਣ ਨੂੰ ਵੀ ਨੀ ਵੈਸੇ ਜੀਅ ਕਰਦਾ ਸੀ, ਹਾਂਜੀ। ਤੁਸੀ ਬਾਰ ਬੁਰ ਨੀ ਗਏ ਫੇਰ ਕਿਤੇ?
ਗਏ ਸੀ ਗੇ।
ਅੱਛਾ। ਅਸੀ ਵੀ ਗਏ ਸੀ ਇੱਕ ਦਿਨ ਨਕੋਦਰ ਗਏ ਸੀ ਗੇ। ਤੁਸੀਂ ਏਨੂੰ ਬਰ ਤਸੋ ਨਈ ਹੋਣਾ ਨਾ।
ਹ ਇੱਕ ਵਾਰੀ ਗਏ ਸੀ ਵਾਵਾ ਟੈਮ ਹੋ ਗਆ ਜੀ।
ਅੱਛਾ ਅਸੀਂ ਤਾਂ ਥੋੜੇ ਕੁ ਦਿਨ ਹੋ ਗੇ ਗਏ ਸੀ, ਉਥੇ ਮਤਲਬ ਜੇੜੇ ਇੱਕ ਘਰ ਬਾਬਾ ਮੁਰਾਦ ਸ਼ਾਹ ਜੀ ਦੀ ਜਗਾ ਏ ਨਾ ਉਥੇ। ਜੋ ਆਪਣੇ ਪੰਜਾਬ ਵਿੱਚ ਪ੍ਰਸਿੱਧ ਅਗਾ ਨਾਂ ਮਤਲਬ ਸੂਫੀ ਦਰਗਾ ਨਾਮ ਦੀ ਮਤਲਬ ਇਦੇ ਵਿੱਚ ਰੂ ਵੀ ਏਨਾ ਪੀਰ ਵੀ ਹੁੰਦੇ ਆ ਸਾਰੇ। ਮਤਲਬ ਸਾਰੇ ਏਦੇ ਵਿੱਚ ਉਥੇ ਮਤਲਬ ਮੱਥਾ ਟੇਕਿਆ ਜਾਂਦਾ ਏ ਨਾ ਏਨਾਂ ਨੂੰ ਜਾ ਕੇ ਪੀਰਾਂ ਨੂੰ। ਜੋ ਆਪਣੀ ਮੰਨਤ ਮਤਲਬ ਪੂਰੀ ਹੁੰਦੀ ਇਹਨਾਂ ਨਾ ਜੋ ਵੀ ਆ ਮਤਲਬ ਸੱਚੇ ਮਨ ਨਾਲ ਜੇ ਮੰਗ ਦੇ ਆ, ਆਪਣੇ ਸਾਰਾ ਕੁਛ ਮਤਲਬ ਪੂਰਾ ਹੁੰਦਾ। ਮੰਨਤ ਜੋ ਵੀ ਆਪਣੀ ਹੁੰਦੀ, ਉਹ ਪੂਰੀ ਹੁੰਦੀ ਏਦੇ ਵਿੱਚ। ਰ ਹੀ ਗਈ ਕ ਤ ਪਦਾ ਮਤਲਬ ਅ ਮੱਥਾ ਟੇਕਆ ਜਾ ਕੇ। ਤੇ ਫੇਰ ਮਤਲਬ ਥੋੜਾ ਟੈਮ ਬੈਠੇ ਰਹੇ। ਜੋ ਕਹੰਦੇ ਹੁੰਦੇ ਆ ਕਿ ਗੱਦੀ ਤੇ ਗੱਦੀ ਤੇ ਮਤਲਬ ਹਾਂਜੀ ਹਾਂਜ
ਜਦੋ ਜਾਂਦੇ ਆ ਜੀ ਅੰਦਗੜ ਜਾਈਦਾ ਵਾ ਉਥੇ ਜਾਂਣੇ ਹੁਣੇ ਮਲਵ ਵੀਰਵਾਰ ਚ ਉੱਥੇ ਜਾ ਕੇ ਆਈ ਸੀ, ਮੱਥਾ ਟੇਕ- ਟੇਕ ਕੇ। ਉਹ ਬਹੁ ਹੀ ਜਗਾ
ਅੱਛਾ। ਹਾਂਜੀ। ਉਹ ਮਤਲਬ ਇਹ ਸੇਮ ਹੀ ਜਗ੍ਹਾ ਏ। ਉੱਥੇ ਵੀ ਬਾਬਾ ਲਾਲ ਅ ਲਾਲ ਪਾਤਸ਼ਾਹ ਦਾ ਸੂਫ਼ੀ, ਸਾਰੇ ਮੁਰਾਦ ਸ਼ਾਹ ਹ ਉਧਰ ਈ ਉਧਰ ਹਾਂਜੀ। ਉਵੀ ਜਗ੍ਹਾ ਬੋਹਤ ਵਧੀਆ ਐ।
ਹਾਂਜੀ- ਹਾਂਜੀ। ਉਥੇ ਵੀ ਮੈਂ ਜਾ ਕੇ
ਹਾਂਜੀ ਹੁਣੇ ਜੇ ਮ ਹਾਂਜੀ। ਹਾਂਜੀ। ਐ ਥੋੜੇ ਟੈਮ ਥੋੜੇ ਕ ਦਿਨ ਹੋ ਗਏ ਮੇਲੇ ਸ ਚੱਲਦੇ ਸੀ। ਬਹੁਤ ਭਾਰਾ ਮੇਲਾ ਲੱਗਦਾ ਹੈ। ਤੁਸੀ ਵੀ ਕਿਸੇ ਮੇ ਚੁੱਲੇ ਤੇ ਪੈ
ਹਾਂਜੀ ਅੰਦਗੜ ਗਏ ਸੀਗੇ- ਹਾਂਜੀ ਅੰਦਗੜ ਗਏ ਸੀਗੇ ਮੇਲੇ ਤੇ ਬੋਤ ਭਾਰਾ ਮੇਲਾ ਲਗਾ।
ਹਾਂਜੀ- ਹਾਂਜੀ ਹੁਣ ਨਕੋਦਰ ਵੀ ਆਉਣ ਆਲਾ ਸੀ। ਓਹ ਨ ਕੋਧ ਵੀ ਜਾਣਾ, ਬਹੁਪਰਾ ਉਥੇ ਵੀ ਮੇਲਾ ਲੱਗਦਾ ਹੁੰਦਾ ਏ ਮਤਲਬ ਜਿੱਦਾਂ ਇਹਦਾ, ਉਹਦੇ ਕਵਾਲਨ ਵਗੈਰਾ ਵੀ ਮਤਲਬ ਲੱਗੀਆਂ ਈ ਰਹਿੰਦੀਆਂ ਏ। ਕਵਾਲਨ ਵਗੈਰਾ ਜਿੱਦਾਂ ਢੋਲ ਵੀ ਬੋਤ ਜਿਆਦਾ ਬੱਜਦਾ ਹੁੰਦਾ ਉੱਥੇ ਤੇ ਮਤਲਬ ਜਦੋਂ ਅਸੀਂ ਗਏ ਸੀ ਬੋਤ ਮਤਲਬ ਇੰਜੋਏ ਕੀਤਾ ਮਤਲਬ ਜਦੋਂ ਵੀ ਜਾਂਨੇ ਆ ਉੱਥੇ ਆਏ ਦਿਲ ਨੂੰ ਮਤਲਬ ਸ਼ਾਂਤੀ ਮਿਲਦੀ ਹੈ ਪੂਰੀ।
ਕਿੱਥੇ ਜਾਣਾ?
ਬਹੋਤ ਕੁਛ ਹੁੰਦਾ ਵਾ ਜਦੋਂ ਮੇਲੇ, ਹਾਂਜੀ ਉੱਥੇ ਫੇਰ ਦੁਕਾਨਾਂ ਵਗੈਰਾ ਵੱਧ ਲੱਗਦੀਆਂ ਇਦਾਂ ਖੇਡਾਂ ਦੀਆਂ ਬੱਚਿਆਂ ਦੀਆਂ, ਬਜ਼ੁਰਗ ਵੀ ਬਹੋਤ ਧੁੰਦ ਉੱਥੇ ਬਹੋਤ ਜ਼ਿਆਦਾ। ਹੁੰਦੇ ਐ ਉੱਥੇ ਕਿਸੇ ਵੀ ਜਿੱਦਾਂ ਜਾਤ- ਪਾਤ ਦਾ ਕੋਈ ਭੇਧ ਭਾਧ ਨਹੀਂ ਕੀਤਾ ਜਾਂਦਾ। ਉਹਦੇ ਸਾਰੇ ਜਿੱਦਾਂ ਭਾਈਚਾਰਾ ਹੁੰਦਾ ਗਾ ਬਸ ਇੱਕ ਉਹਨੂੰ ਮੰਨਿਆ ਜਾਂਦਾ। ਜਿੱਦ ਅੱਪ ਆਪਣੇ ਤੋ ਕੋ ਕਈ ਕਰਦੇ ਆ ਨਹੀਂ ਮਤਲਬ ਉੱਥੇ ਨੀ ਜਾਣਾ- ਇੱਥੇ ਨੀ ਜਾਣਾ। ਜਿੱਦਾਂ ਕਈ ਹੁੰਦਾ ਗਾ ਪਰ ਉੱਥੇ ਨੀ ਏਦਾਂ ਹੁੰਦਾ, ਉਥੇ ਸਾਰੇ ਧਰਮ ਮਤਲਬ ਇੱਕ ਸਾਰਿਆਂ ਨੂੰ ਮੰਨਿਆ ਜਾਂਦਾ ਹੈ।
ਹਾਂਜੀ ਉੱਥੇ ਇੱਕੋ ਹੀ ਹੋ ਜਾਂਦੇ ਆ ਨਾ ਸਾਰੇ ਹਾਂਜੀ ਜਾਤ- ਪਾਤ ਨੀ।
ਹਾਂਜੀ।
ਮਿਲਦੇ ਵੀ। ਹੋਰ ਠੀਕ- ਠਾਕ ਪਾਈ।
ਹਾਂਜੀ ਬੋਹ ਵਧੀਆ ਐ ਬਸ ਤੁਸੀਂ ਦੱਸੋ? ਹੋਰ ਤੁਸੀਂ ਫੇਰ ਕੀ- ਕੀ ਦੇਖਿਆ ਇੱਥੇ ਨਕੋਦਰ ਚ ਤੁਸੀਂ ਉੱਥੇ ਦੇਖਿਆ ਹੈ ਗਾ। ਜਦੋਂ ਮਤਲਬ ਇਹ ਹੁਨ, ਮਤਲਬ ਜੇ ਜਿੱਦਾਂ ਦਰਖਤ ਵਗੈਰਾ ਵੀ ਉੱਥੇ ਹੈਗੇ ਆ। ਵਾਧੂ ਦਰੱਖਤ ਲੱਗੇ ਆ, ਹਾਂਜੀ ਬੋਤ ਦਰੱਖਤ ਸਾਰੇ ਮਤਲਬ ਜਾਮਣਾ ਅਏ ਸਾਰੇ ਫਲਾਂ ਵਾਲੇ ਦਰਖਤ ਲੱਗੇ ਹੋਏ ਆ ਉੱਥੇ।
ਹਾਂਜੀ ਅਸੀਂ ਚਾਹ ਪਾਣੀ ਪੀ ਕੇ ਫੇਰ ਅਸੀਂ ਉੱਧਰ ਨੂੰ ਚਲੇ ਗਏ ਸੀਗੇ, ਦਰੱਖਤ
ਅੱਛਾ ਅਸੀਂ ਵੀ ਉੱਥੇ ਫੋਟੋਆਂ ਵਾਧੂ ਕੀਤੀਆਂ ਹਾਂਜੀ ਮੈਂ ਵੀ ਆਪਦੇ ਮਤਲਬ ਫਰੈਂਡਸ ਨਾਲ ਵੀ ਗਈ ਸੀ ਇੱਕ ਵਾਰੀ, ਇੱਕ ਵਾਰੀ ਪਰਿਵਾਰ ਨਾਲ ਗਈ ਸੀ।
ਹੂੰ ਠੀਕ ਓ।
ਬਾ, ਵੀ ਹਾਂਜੀ ਬੋਹ ਵਧੀਆ ਜਗਾ ਹੈ ਬਹੁਤ ਵੱਡੀ ਜਗਾ ਹੈ ਨਾਲੇ ਉਹਦੇ ਨਾਲ ਵੈਸੇ ਤੇ ਮੰਦਰ ਵੀ ਲਾਗ ਰਾ ਹਾ ਉੱਥੇ। ਹਾਂਜੀ ਮੰਦਿਰ ਵੀ ਲੱਗਦਾ ਗਾ ਉਹ, ਤੁਸੀਂ ਮੰਦਿਰ ਗਏ ਸੀ ਫੇਰ।
ਮੰਦਿਰ ਅਸੀਂ ਤਾਂ ਗਏ ਨਹੀਂ ਸੀਗੇ ਫੇਰ।
ਅੱਛਾ ਹਾਂਜੀ ਪਹਿਲਾਂ ਫੇਰ ਸਿੱਧਾ ਕਹਿੰਦੇ ਉੱਧਰ ਹੀ ਜਾਣਾ ਚਾਹੀਦਾ ਨਾ ਅਸੀਂ ਵੀ ਪਹਿਲਾਂ ਉੱਥੇ ਈ ਗਏ ਸੀਗੇ।
ਹਾਂਜੀ ਪਹਿਲਾਂ
ਤੇ ਜੀ ਸਿੱਧਾ ਗੁਰਦੁਆਰਾ ਮਤਲਬ ਜੋ ਹਾਂਜੀ ਬਣਿਆ ਉਥੇ ਸਿੱਧਾ ਗਏ ਸੀ ਹਾਂਜੀ। ਹਾਂਜੀ ਮੰਦਿਰ ਮੰਦਿਰ ਵਿੱਚ ਅਸੀਂ ਵੀ ਨਹੀ ਗਏ। ਬਹੁਤ ਵਧੀਆ ਗੁਰਦੁਆਰਾ ਬਣਾਇਆ ਹੋਇਆ ਉੱਥੇ, ਹਾਂਜੀ, ਇੱਕ ਟਾਈਮ ਨਾ ਲੱਗਦੇ ਇੱਕ, ਦੂਰ ਹਾਂਜੀ ਘੱਠ ਵੀ ਬਾਹਲਾ ਹੁੰਦਾ ਹਾਂਜੀ ਫਿਰ ਮੱਥਾ ਟੇਕ, ਨੂੰ ਵੀ ਟਾਈਮ ਲੱਗ ਜਾਂਦਾ ਐ,
ਗਰਮੀ ਬਾਹਲੀ ਪੈਂਦੀ ਆ ਨਾ ਫਿਰ ਆਏ ਹੋਏ,
ਹਾਂਜੀ ਇੱਕ ਗਰਮੀ ਹਾਂਜੀ ਇੱਕ ਗਰਮੀ ਵਾਲੀ ਹੁੰਦੀ ਇੱਕ ਵੈਸ ਵੀ, ਹਾਂਜੀ ਜਦੋਂ ਦੂਰੋ ਜਾਨੇ ਆ ਇੱਕ ਟਾਈਮ ਵੀ ਵਾਲਾ ਲੱਗ ਜਾਂਦਾ। ਉਹਦੇ ਨਾਲ ਵੀ ਮਤਲਬ ਅੱਧਾ ਘਰ ਆਪਣਾ ਰਾਹ ਚ ਟਾਇਮ, ਟਾਇਮ ਖਰਾਬ ਹੋ ਜਾਦਾ। ਹਾਂਜੀ ਭਲਾ ਬੱਸਾਂ ਤੇ ਜਾਵੋ ਭਲਾ ਜਦ ਬਾਕੀ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ। ਹਾਂਜੀ, ਟ੍ਰੈਫਿਕ ਹੀ ਬਾਲਾ ਹੁੰਦਾ।
ਹਮ
ਹੋਰ ਦਸੋ ਜੀ,
ਹਾਂ
ਹੋਰ ਬਸ ਵਧੀਆ ਤੁਸੀਂ ਦੱਸੋ ਫਿਰ, ਫਿਰ ਤੁਸੀਂ ਉੱਥੇ ਕੀ ਖਾ ਪੀ ਕੇ ਆਂਦਾ ਅਜ ਮੇਲੇ ਵਿੱਚ, ਜਦੋ ਨਕੋਦਰ ਵਲ ਗਏ ਸੀ। ਕਿ ਤੁਸੀਂ ਵੈਸੇ ਹੀ ਗਏ ਸੀ ਕਿ ਮੇਲੇ ਚ ਗਏ ਸੀ। ਅੱਛਾ,
ਉਹ ਗੋਲ ਗੱਪੇ ਖਾਦੇ ਸੀਗੇ ਮੇਲੇ ਚ ਗਏ ਸੀਗੇ, ਤੇ ਬਸ ਹੈ ਪਲ ਕੀ ਖਾਧੀਆ ਸੀਗੀਆਂ ਬਸ ਜੀ ਬਹੁਤ ਵਧੀਆ ਸੀ,
ਹਾਂਜੀ, ਫਿਰ ਆਈਸ ਕਰ੍ਰੀਮਾਂ ਤੁਸੀਂ ਖਾਣੀਆ ਸੀ ਗਰਮੀ ਕਰਕੇ ਹਾਂਜੀ,
ਠੰਡੀਆ ਚੀਜ਼ਾਂ ਗੁਲੱਪੇ ਵੀ ਖਾ ਲਏ ਸੀਗੇ।
ਠੰਡੀਆਂ ਚੀਜ਼ਾਂ ਜੀ ਹਾਂਜੀ ਗਰਮੀ ਚ ਤਾਂ ਠੰਡੀਆਂ ਚੀਜ਼ਾਂ ਹੀ ਵਧੀਆ ਲੱਗਦੀਆਂ। ਹੋਰ ਫਿਰ ਅੱਜ ਕੱਲ੍ਹ ਤੁਸੀਂ ਕੀ ਕਰਦੇ ਹੁੰਨੇ ਆ ਘਰੇ ਹੀ ਹੁੰਨੇ, ਕਿ ਜਾਣ ਦੁਬਾਰਾ ਜਾਣ ਬਾਰੇ ਨਹੀ ਸੋਚਿਆ ਗਾ ਅੱਛਾ,
ਦੇਖਾਂਗੇ ਹੁਣ ਵੀਰਵਾਰ ਨੂੰ ਜਾਵਾਂਗੇ ਇੱਥੇ, ਜਾਵਾਂਗੇ ਦੇਖਾਂਗੇ, ਅਸੀਂ ਬਾਬੇ ਦੇ ਇਥੇ ਇੰਦਗੜ ਈ ਜਾਈਦਾ ਜੀ, ੳਥੇ ਫਿਰ, ਇੰਦਗੜ੍ਹ ਹੋ ਜਾ ਕੇ ਫਿਰ ਕਿਤੇ ਨਾ ਕਿਤੇ ਉੱਥੇ ਵੀ ਜਾ ਬੜੀ ਦਾ,
ਹਾਂਜੀ ਜੋ ੳਥੇ ਫਿਰ ਜਾਨ ਹਾਂਜੀ, ਹਾਂਜੀ, ਵੈਸੇ ਇਹ ਚਾਰ ਪੰਜ ਹੋਰ ਵੀ ਜਗ੍ਹਾ ਹੇਗੀਆ ਸੀ ਇਸੇਮ ਜਗ੍ਹਾ ਹੀ ਆ,
ਹਾਂਜੀ, ੳਹ ਤੇ ਹੈ, ਵ ਜਗ੍ਹਾ ਵੀ ਬਹੁਤ ਵਧੀਆ,
ਹਾਂਜੀ ਇਹਦੇ ਮਤਲਬ, ਅਸੀ ਵੀ ਨਕੋਦਰ ਜਦੋਂ ਗਏ ਚਾਦਰ ਵੀ ਚੜਾਈ ਜਾਂਦੀ ਆ ਜਿੱਦਾਂ ਜੇ ਬਾਹਰ ਜਾਣਾ ਉੱਥੇ ਜਹਾਜ਼ ਵਗੈਰਾ ਵੀ, ਚੜਾਇਆ ਜਾਦਾਗਾ ਜੋ ਵੀ ਚੀਜ਼ ਆਪਾ ਸੁੱਖਣੀ ਆ ਜੋ ਵੀ ਕੁਛ ਵੀ ਲੈਣਾ ਹੁੰਦਾ, ਆਪਾ ਸਾਰਾ ਕੁਛ ਲੈ ਵੀ ਸਕਦੇ ਐ ਇੱਥੋਂ ਮਤਲਬ ਉੱਥੇ ਸੁੱਖ ਸਕਦੇ ਆ। ਬਾਅਦ ਚ ਚੜਾਉਣਾ ਪੈਦਾਗਾ ਜੇ ਆਪਣੀ ਸੁੱਖ ਵੀ ਪੂਰੀ ਹੋ ਜਾਦੀ ਏ।
ਹਾਂਜੀ ਉਥੇ ਸੁੱਖ ਫਿਰ ਪੂਰੀ ਹੁੰਦੀ ਆ ਨਾ ਫੇਰ ਉੱਥੇ ਹੀ ਜਾਣਾ ਪੈਂਦਾ। ਤੇ ਜਾਣਾ ਪੈਂਦਾ ਪਰ ਸੁੱਖ ਪੂਰੀ ਕਰਨ ਹਾਂਜੀ,
ਹੋਰ ਦੱਸੋ ਜੀ।
ਬਸ ਵਦੀਆ ਜੀ, ਠੀਕ ਠਾਕ।
ਤੁਸੀਂ ਫਿਰ ਜਾਓਗੇ ਹੁਨ ਦੁਬਾਰਾ ਕਿ ਮੇਲੇ ਤੇ ਜਾਓਗੇ।
ਹਾਂਜ, ਮੇਲੇ ਤੇ ਈ ਜਾਵਾਂਗੇ ਜੀ, ਹੁਣ ਗਰਮੀ ਬੜੀ ਐ ਨਾ। ਭੈਣ ਜੀ ਫਿਰ ਹੁਣ ਨਈ ਜਾਏਆ ਜਾਣਾ।
ਹਾਂਜੀ-ਹਾਂਜੀ ਗਰਮੀ 'ਚ।
ਗਰਮੀ 'ਚ ਜਾਏਆ ਨੀ ਜਾਨਾ।
ਹੂੰ, ਹਾਂਜੀ ਨਈ ਸਾਨੂੰ ਤਾਂ ਥੋੜੇ ਕ ਦਿਨ ਹੋਗੇ ਸੀਗੇ ਜਾ ਕੇ ਆਏ ਨੂੰ। ਬਸ ਫੇਰ ਅਸੀਂ ਵੀ ਟਰਾਈ ਜ਼ਰੂਰ ਹੁਣ ਕਰਾਂਗੇ ਜਾਵਾਂਗੇ। ਥੋੜੇ ਕ ਟਾਈਮ ਨੂੰ ਹੁਣ ਤਾਂ ਜੇ ਤੇਹਾ ਹੁਣ ਤਾਂ ਬਾਲੀ ਗਰਮੀ ਹੁਣ ਤਾਂ ਅਸੀਂ ਹੁਣ ਹੋ ਕੇ ਆਏ ਆਂ। ਬਸ ਥੋੜੇ ਟਾਈਮ ਬਾਦ ਜਾਵਾਂਗੇ ਹੁਣ ਤਾਂ ਅਸੀਂ ਵੀ ਮੀਂਨਾ ਦੋ ਮੀਂਨੇ ਕੱਢ ਕੇ ਫੇਰ ਈ ਜਾਵਾਂਗੇ। ਅਸੀਂ ਵੀ ਜਿੱਦਾਂ ਕਈ ਵਾਰੀ ਬੱਸ ਵਗੈਰਾ ਤੇ ਜਾ ਅਸੀਂ ਵੀ ਬੱਸ ਵਗੈਰਾ ਤੇ ਜਾ ਵੜਨੇ ਨੇ। ਜਿੱਦਾਂ ਆਪਣੇ ਜਾ ਜਾਤਰਾ ਵਗੈਰਾ ਨੀਂ ਏ ਊ ਸਾਰੀਆਂ ਜਿੱਦਾਂ ਗੋ ਅਏ ਗੱਡੀ? ਕਰਦੇ ਹੁੰਦੇ ਆ ਕਿ ਮੈਂ ਲੈ ਕੇ ਜਾਂਦੇ ਟਰਾਲਾਂ ਟਰੱਕ ਲੈ ਕੇ ਜਾਂਦੇ ਓਨਾਂ ਨਾਲ ਵੀ ਚਲੇ ਜਾਂਨੇ ਹੁੰਨੇ।
ਅ ਸੰਗਤ ਨਾਲ ਆ ਜੇੜੀ ਸੰਗਤ ਤਾਂ ਹੁੰਦੀ ਏ ਜਾ
ਹਾਂਜੀ ਸੰਗਤ ਹਾਂਜੀ, ਹਾਂਜੀ, ਹਾਂਜੀ ਸੰਗਤ ਨਾਲ ਵੀ ਚਲੇ ਜਾਂਨੇ ਹੁੰਨੇ।
ਹੂੰ, ਤਾਂ ਸੰਗਤ ਨਾਲ ਫਿਰ ਜਾਣਾ ਬੋਤ ਲੋਕੀ ਜਾਂਦੇ ਆ ਟਰਾਲੀਆਂ ਭਰ ਭਰ ਕੇ ਕੇ ਟਰਾਲੀਆਂ
ਹਾਂਜੀ-ਹਾਂਜੀ।
ਅੱਛਾ ਜੀ। ਬੋਤ ਮਜ਼ਾ ਆਉਂਦਾ ਹੁੰਦਾ, ਸੰਗਤ ਫਿਰ ਤਾਂ ਓ ਲਮਕੀ ਜਾਂਦੀ ਹੁੰਦੀ ਸ
ਹਾਂਜੀ ਸੰਗ ਹਾਂਜੀ ਸੰਗਤ ਵੀ ਓ ਗਾਉਂਦੇ ਜਾਂਦੇ ਹੁੰਦੇ ਸ਼ਬਦ ਵੀ। ਮਤਲਬ ਬੋਤ ਹਾਂਜੀ ਬੋਤ ਇੰਜੋਏ ਕਰਦੇ ਹੁੰਦੇ, ਬੁੱਢੇ, ਬੱਚੇ ਬਜ਼ੁਰਗ ਸ ਸਾਰੇ ਹੁੰਦੇ ਓਦੇ ਵਿੱਚ ਐਂ ਨਾਲੇ ਵਦੀਆ ਵੀ ਲੱਗਦਾ।